ਹੈਲੋ।
ਹੈਲੋ।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
ਵਧੀਆ-ਵਧੀਆ ਤੁਸੀਂ ਸੁਣਾਓ।
ਹਾਂ, ਸਾਡੇ ਵੀ ਵਧੀਆ, ਹੋਰ ਕੀ ਹੋ ਰਿਹਾ?
ਬੱਸ ਕੁਛ ਨਹੀਂ ਬਾਰਿਸ਼ ਵਾਲਾ ਮੌਸਮ ਹੋਇਆ ਦਾ ਬਸ, ਕਦੇ ਵੀ ਬਾਰਿਸ਼ ਆ ਸਕਦੀ ਐ।
ਅੱਛਾ-ਅੱਛਾ, ਸਾਡੇ ਐਥੇ ਤੇ ਪੈਂਦੀ ਪਈ ਹੈਗੀ ਐਂ।
ਇੱਥੇ ਨਈ ਪੈਹਦੀ ਪਈ, ਆਏਗੀ ਪਰ
ਅੱਛਾ-ਅੱਛਾ, ਹੋਰ ਰੋਟੀ ਖਾਲੀ?
ਹਾਂਜੀ, ਖਾਲੀ ਹੁਣੇ ਥੋੜ੍ਹੀ ਦੇਰ ਹੀ ਹੋਈਏ, ਤੁਸੀਂ
ਅੱਛਾ। ਹਾਂਜੀ-ਹਾਂਜੀ, ਹੁਣੇ ਬਸ ਤਿਆਰੀ ਹੈਗੀ ਏ।
ਅੱਛਾ, ਲੇਟ ਨਈ ਹੋ ਗਏ ਜ਼ਿਆਦਾ।
ਅੱਜ ਬਸ ਵੈਸੇ ਮੈਂ ਥੋੜ੍ਹਾ ਸ਼ੋਪ ਤੇ ਜਾਂਦਾ ਵਾ ਨਾ, ਤੇ ਥੋੜਾ ਲੇਟ ਖਾਂਦਾ ਵਾ ਬਨ ਤੇ ਵੈਸੇ ਗਈ ਏ
ਠੀਕ, ਜੋਬ ਕਿਹੜੀ ਕਰਦੇ ਹੋ ਤੁਸੀਂ?
ਜੀ ਮੇਰੀ ਪਾਰਟ ਟਾਈਮ ਚੱਲਦੀ ਪਈ ਹੈ, ਮੈਡੀਕਲ ਸ਼ੋਪ ਤੇੇ- ਹਾਂ, ਤੇ ਨਾਲ ਵੀ ਫਾਰਮਾ ਚੱਲਦੀ ਪਈ ਏ ਹੋਰ ਤੀਰਥ ਹਾਂਜੀ- ਹਾਂਜੀ। ਹੋਰ, ਤੁਹਾਡਾ ਕੀ ਚੱਲਦਾ ਪਿਆ?
ਸਾਡੀਆਂ ਰੇਟ ਤੇ ਨੀ ਚੱਲੀ
ਅੱਛਾ, ਅੱਛਾ।
ਇੰਟਰਨਸ਼ਿਪ ਚੱਲ ਰਹੀ ਹੈ, ਉਸ ਤੋਂ ਬਾਅਦ ਕੋਲੇਜ ਸ਼ੁਰੂ ਹੋ ਜਾਣਗੇ।
ਅੱਛਾ, ਅੱਛਾ ਵਧੀਆ, ਵਧੀਆ। ਹੋਰ ਲੈਪਟੋਪ ਵਧੀਆ ਚੱਲਦਾ ਪਿਆ, ਤੁਹਾਨੂੰ ਭੇਜਿਆ ਸੀ ਜੋ ਅੱਛਾ, ਅੱਛਾ। ਅੱਛਾ, ਅੱਛਾ ਹਾ ਹਾ, ਵਧੀਆ, ਵਧੀਆ। ਹੁ ਆਇਆ ਸੀ ਮੈਂ ਵੀ ਚਲਾ ਕੇ ਦੇਖਿਆ ਸੀ, ਮਤਲਬ ਵਧੀਆ ਸੀ ਬੜਾ ਤੇ ਜਿਹੜਾ ਹੈ, ਆਪਣਾ ਕੰਮ ਸੌਖਾ ਹੋ ਜਾਂਦਾ ਹੈ। ਗੇਮ, ਅੱਛਾ ਹਾਂ ਹਾਂਜੀ ਹੋ ਜਾਵੇਗਾ।
ਕਿਉਂਕਿ ਇਹਦੇ ਵਿੱਚੋਂ ਇਹ ਗ੍ਰਾਫਿਕ ਕਾਰਡਸ ਦੇ, ਦੋ ਜੀ ਬੀ ਦਾ ਗ੍ਰਾਫਿਕ ਕਾਰਡ ਹੈ।
ਹੁਦੀ ਹੈਗੀ ਆ
ਹਾਂਜੀ।
ਔ ਥੇ, ਉਹ ਜਿਹੜਾ ਐ ਗ੍ਰਾਫਿਕ ਕਾਰਡ ਵੀ ਥੋੜਾ ਮਹਿੰਗਾ ਆਉਂਦਾ ਹੈ, ਉਹ ਵੱਡੇ ਵੱਡੇ ਗੇਮ ਸਪੋਰਟ ਕਰਦਾ ਫਿਰ ਉਹ
ਹਾਂਜੀ, ਪਰ ਇਹਦੇ ਵਿੱਚ ਕਿਹੜੀ ਗੇਮ ਚੱਲ ਜਾਏਗੀ, ਕੋਈ ਵੀ ਗੇਮ ਚੱਲ ਜਾਏਗੀ।
ਹਾਂ ਡਾਊਨਲੋਡ ਕਰ ਸਕਦੇ ਹੋ, ਤੁਸੀਂ ਔਰ ਤੋਂ ਪਲੇ ਮਾਈਕ੍ਰੋਸੋਫਟ ਪਲੇ ਸਟੋਰ ਤੋਂ, ਹਾਂ
ਕੋਈ ਨਹੀਂ ਕਰਦੇ ਹਾਂ, ਅੱਜ
ਉਹ ਕਰਕੇ ਦੇਖ ਲਿਓ, ਕੀ ਤੁਸੀਂ ਕਰਤਾ ਹੋਏ ਤੇ ਪਬਜੀ ਵੀ ਖੇਲ ਸਕਦੇ ਹੋ ਵੈਸੇ
ਪਬਜੀ ਇਸ ਦੇ ਉੱਪਰ ਇੰਟਰਸਟ ਨਹੀਂ ਪੈਣਾ ਵਧੀਆ।
ਅੱਛਾ, ਅੱਛਾ ਕੋਈ ਵੈਸਾ ਕਰ ਸਕਦੇ ਹੋ ਜੀਟੀ ਵਗੈਰਾ।
ਕੋਈ ਨਹੀਂ ਕਰਦੇ ਹਾਂ ਅੱਜ, ਵੈਸੇ ਡੀ ਡੇ ਸਿਕਸ ਵੀ ਆ ਗਏ ਪਰ ਉਹਦੇ ਵਾਸਤੇ ਪੀ ਸੀ ਪੀ ਐਫ ਆਈ ਲੈਣਾ ਪੈਣਾ।
ਉਹਦੇ ਵਾਸਤੇ ਤਾਂ ਵੱਡਾ ਸੈਟਅਪ ਹੋਉਣਾ ਚਾਹੀਦਾ ਥੋੜਾ ਰ ਹੁਣ ਇਹੀ ਹੈ ਨਾ ਕਿ ਮਤਲਬ, ਟੈਕਨੋਲੋਜੀ ਵੱਧਦੀ ਜਾ ਰਹੀ ਹੈ। ਤੇ ਪਹਿਲਾਂ ਜੋ ਹੈਗਾ ਸੀ, ਵੱਡੇ ਵੱਡੇ ਕੰਪਿਊਟਰਾਂ 'ਚ ਗੇਮਾਂ ਆਉਂਦੀਆਂ ਸੀ, ਵੱਡੇ ਵੱਡੇ ਉਹ ਲਗਾਉਣੇ ਪੈਂਦੇ ਸੀ ਹਾਰਡ ਡਰਾਈਵ ਤੇ ਹੁਣ ਜਿਹੜਾ ਹੁਣ ਛੋਟੀ, ਛੋਟੀ ਚੀਜ਼ਾਂ ਸਪੋਰਟ ਦੇ ਤਾ ਐ, ਟੈਕਨੋਲੋਜੀ ਬੜੀ ਵੱਧ ਗਈ ਐ।
ਹਾਂਜੀ। ਪਹਿਲੇ ਤਾਂ ਹਾਰਡ ਡਰਾਈਵ ਵਿੱਚ ਪਾਉਣੀ ਪੈਂਦੀ ਸੀ ਗੇਮ
ਹਾਂ, ਹਾਂ ਹੋਰ ਤੁਸੀਂ ਸੁਣਾਓ?
ਵਧੀਆ
ਬਾਕੀ ਸਭ ਠੀਕ ਘਰ, ਹਾਂ ਮੈਂ ਕਦੀ ਕਤਾਰ ਖੇਲ ਲੈਂਦਾ ਵਾ, ਮੂਡ ਫਰੈਸ਼ ਹੋ ਜਾਂਦਾ ਥੋੜਾ।
ਅੱਛਾ
ਹਾਂ ਪਹਿਲਾਂ ਖੇਲਦਾ ਸੀ ਜ਼ਿਆਦਾ, ਪਰ ਹੁਣ ਤੇ ਮੈਂ ਘੱਟ ਹੀ ਬਾਤ ਹੀ ਖੇਲਣਾ ਹੁਣ ਥੋੜਾ ਮੂਵੀਜ਼ ਵਗੈਰਾ ਜ਼ਿਆਦਾ ਦੇਖਦਾ ਵਾਂ, ਸੀਰੀਜ਼ ਵਗੈਰਾ।
ਹਾਂ ਸੀਰੀਜ਼ ਤੇ ਮੈਂ ਵੀ ਦੇਖਦਾ, ਰਹਿੰਦਾ ਵੀੇ ਹੀ ਹੈਗੇ ਆ।
ਹਾਂ, ਕਦੀ ਹਲੀਵੁਡ ਵਗੈਰਾ ਸੀਰੀਜ਼ ਲਗਾ ਲ ਨੇ ਆ। ਹਲੀਵੁੱਡ ਚ ਕੀ ਹੈ, ਅੱਛਾ ਮਤਲਬ ਵਧੀਆ ਹੈਗਾ, ਇਹ ਸਭ
ਹਾਂਜੀ-ਹਾਂਜੀ, ਹੋਲੀਵੁੱਡ-ਬੋਲੀਵੁੱਡ ਵਧੀਆ ਹੈ। ਕਿਹੜੀ ਦੇਖ ਰਹੇ ਹੋ ਸੀਰੀਜ਼
ਹੁਣ ਮੇਰੀ ਉਹ ਚੱਲਦੀ ਪਈ ਐ, ਵੋਕਿੰਗ ਡੈਡ।
ਅੱਛਾ ਮੈਂਲੇ ਦੇਖ।
ਉਹਦੇ ਚ ਕੀ ਹੋ ਜ਼ੋਂਬੀ ਮਤਲਬ ਉਹਦਾ, ਵਾਇਰਸ ਫੈਲ ਜਾਂਦਾ ਹੈ। ਤੇ ਉਹਦੇ ਉੱਤੇ ਐ ਪੁਰੀ ਸੀਜ,
ਅੱਛਾ,
ਗਿਆਰਾਂ ਸੀਜ਼ਨ ਹੈਗੇ ਨੇ,
ਮੈਂ ਤਾਂ ਮਨੀ ਹਿਸਟ ਦੇਖੀ ਸੀ।
ਅੱਛਾ,
ਵਧੀਆ,
ਮਨੀ ਤਾਂ ਵਧੀਆ ਸੀਰੀਜ਼ ਉਹ ਵੀ ਹੁਣ ਉਹਦਾ ਸੀਕਸ ਸੀਜਨ ਵੀ ਆ ਰਿਹਾ, ਉਹਦਾ
ਆ ਰਿਹਾ ਹੋਣਾ ਕੋਈ ਨਵੀਂ ਆ ਰਹੀ ਹੈ, ਕੋਈ ਐਡ ਕਰਨਗੇ, ਕੁਛ ਵਿੱਚ
ਹਾਂ, ਹੋਰ ਤੁਸੀਂ ਸੁਣਾਓ? ਤੁਹਾਨੂੰ ਮਤਲਬ ਬੁੱਕਸ ਪੜ੍ਹਨਾ ਜ਼ਿਆਦਾ ਵਧੀਆ ਲੱਗਦਾ ਹੈ, ਜਾਂ ਫਿਰ ਵੇਖ ਮ
ਮੈਂ ਤਾਂ ਵੈਸੇ ਮੈਨੂੰ ਸ਼ੋਸ਼ਲ ਮੀਡੀਆ ਪਲੇੈਟਫਾਰਮ ਵੀ ਵਧੀਆ ਲੱਗਦੇ ਆ, ਬੁੱਕਸ ਨਹੀਂ ਉਹਦੇ 'ਤੇ ਆ ਜਾਣ ਤਾਂ ਸਹੀ ਹੈ।
ਹਾਂਜੀ-ਹਾਂਜੀ,
ਵੈਸੇ ਮੈਗਜ਼ੀਨ ਪੜ੍ਹਨਾ ਵਧੀਆ ਲੱਗਦਾ, ਮੈਗਜ਼ੀਨਸ ਵੇਖਣਾ ਹਾਂਜੀ।
ਚਲੋ ਵਧੀਆ, ਮੈਂ ਤੇ ਜੀ, ਥੋੜਾ ਜਿਹਾ, ਉਹ ਵੇਖ ਲੈਂਦਾ ਵਾ ਫਨ ਫੈਕਸ ਵਗੈਰਾ ਦੇਖ ਲੈਂਦਾ, ਵਾ ਜਿੱਦਾਂ ਇਨਸਕਲ ਪੀੜੀਆਂ ਲਿਆ ਹੈਗੀ, ਮੇਰੇ ਕੋਲ ਤੇ ਥੋੜ੍ਹੇ ਵਗੈਰਾ ਮਤਲਬ ਜਿਹੜਾ ਫੈਕਟਸ ਆਂਦੇ ਨੇ, ਜਿਹੜੇ ਸਾਇੰਸ ਦਿੰਦੇ ਨੇ ਰਿਲੇਟਿਡ ਕਦੀ ਕਦਾਰ ਔ ਦੇ ਖਦੇ ਆ ਵਾਂ, ਵੈਸੇ ਜਿਹੜੀ ਸਾਨੂੰ ਮਤਲਬ ਸਾਡੀ ਮੈਮੋਰੀ ਏ, ਅਸੀਂ ਕੋਈ ਚੀਜ਼ ਵੇਖਦੇ ਹਾਂ। ਤਾਂ ਉਹ ਜ਼ਿਆਦਾ ਜਲਦੀ ਫੜਦੀ, ਉਹਨੂੰ ਜਿੰ ਮਤਲਬ ਅਸੀਂ ਬੁੱਕ ਪੜ੍ਹਗੇ ਤੇ ਉਹ ਘੱਟ ਫੜੇਗੀ।
ਨਹੀ ਔ ਤੇ ਹੈ।
ਹਾਂ ਤੇ, ਆਪਣਾ ਥੋੜਾ ਇੰਟਰਟੇਨਮੈਂਟ ਵਾਸਤੇ ਕਦੇ ਕਦਾਰ ਦੇਖ ਲੈਂਦੇ ਆ।
ਅਸੀਂ ਵੀ ਇੱਥ ਹੀ ਏ ਬਸ ਇੰਟਰਟੇਨਮੈਂਟ 'ਤੇ ਹੀ ਦੇਖਦੇ ਹਾਂ, ਅਸੀਂ ਵੀ
ਹਾਂਜੀ-ਹਾਂਜੀ, ਹੋਰ ਤੁਹਾਡਾ, ਕਤਕਾ ਵਧੀਆ ਚੱਲਦਾ ਪਿਆ?
ਗੱਤਕਾ ਵਧੀਆ ਅਏ ਤਾਂ ਮੈਂ ਬਾਹਰ ਆਏ ਦਾ ਕਿਤੇ,
ਅੱਛਾ, ਕਿ ਅੱਛਾ-ਅੱਛਾ, ਚਲੋ ਆਪਣਾ ਉਹ ਕਰਨ ਆਏ, ਉਹਦੇ ਹੋ ਕੇ ਪ੍ਰੋਗਰਾਮ। ਚਲੋ ਵਧੀਆ ਸਹੀ ਹੈ ਆਪਣਾ, ਐਕਟੀਵਿਟੀ ਹੋ ਜਾਂਦੀ ਹੈ, ਨਾਲੇ ਥੋੜਾ ਜਿਹਾ ਆਪਣੀ ਜਿਹੜੀ ਹੈ ਸਿੱਖੀ ਨਾਲ ਵੀ ਬੰਦਾ ਜੁੜ ਜਾਂਦਾ ਹੈ।
ਹਾਜੀ ਹੋ ਤੇ ਹੈ,
ਹਾਂਜੀ,
ਹੁਣ ਤੋੜੀ ਮਤਲਬ ਜ਼ਿਆਦਾ ਵੱਡੇ ਹੋ ਗਏ ਨਾ, ਉਹਣ ਮਨ ਨਹੀਂ ਕਰਦਾ ਜਾਣ ਤੇ,
ਅੱਛਾ-ਅੱਛਾ, ਹੋਰ ਸਾਡੇ ਇੱਥੇ ਕਦੋਂ ਕਿਲਾ ਨੇ ਕਿਹੜਾ?
ਅਤੇ ਉਹ ਲਾਵਾਂਗੇ ਜਲਦੀ ਲਾਵਾਂਗੇ।
ਆ ਜਾਓ, ਆ ਜਾਓ ਬੜਾ ਟਾਈਮ ਹੋ ਗਿਆ ਆਏ ਨਹੀਂ
ਬਸ ਕਾਲਜ ਹੀ ਖਤਮ ਹੀ ਨਹੀਂ ਹੁੰਦੇ ਹੈਗੇ, ਨਾਲੇ ਹੀ ਪੇਪਰ ਆ ਜਾਂਦੇ ਆ
ਅੱਛਾ, ਹਾਂ -ਹਾਂ ਕਦੋਂ ਮਤਲਬ ਹੁਣ ਤੁਹਾਡੀ ਡਿਗਰੀ ਕਿਹੜਾ ਕ ਕਦੋਂ ਖਤਮ ਹੋਣੀ ਆ
ਆਪਣੀ ਡਿਗਰੀ ਹਜੇ ਤਾਂ ਇੱਕ ਸਾਲ ਹੈਗਾ ਹਜੇ
ਅੱਛਾ ਇੱਕ ਸਾਲ ਹੈਗਾ, ਕਿਹੜੇ ਤੁਹਾਡੀ ਬੀ ਬੀ ਸੀ ਏ ਚੱਲਦੀ ਵੀ
ਹਾਂਜੀ- ਹਾਂਜੀ
ਅੱਛਾ
ਬਸ ਹੋ ਜਾਏ ਫਟਾਫਟ ਵੈਸੇ ਸਕੋਪ ਤਾਂ ਹੈ ਨਹੀਂ, ਪਰ ਕਰਨੀ ਤਾਂ ਪੈਣੀ ਹੈ
ਦੇਖੋ ਸਕੋਪ ਤੇ ਦੇਖੋ ਹੁਣ ਕਿੱਥੇ ਨਹੀਂ ਹੈ ਪਰ ਐਵੇਂ ਕਿ ਸਕਿੱਲ ਡਿਵਲਪ ਕਰ ਲਓਗੇ ਕੋਈ ਤੇ ਤੁਸੀਂ ਮਤਲਬ ਅੱਛਾ ਕਰ ਲਓਗੇ ਚੀਜ਼ਾਂ
ਹਾਂਜੀ ਉਹ ਤਾਂ ਹੈ
ਥੋੜਾ ਲੈਂਗੁਏਜ ਵਗੈਰਾ ਸਿੱਖ ਲਈ ਯ ਫਿਰ ਮਤਲਬ ਡਿਜ਼ਾਇਾਈਨ ਵਗੈਰਾ ਕਰ ਲਿਆ ਕੋਈ ਐਪ ਵਗੈਰਾ ਸਿਖਾਉਦੇ ਹੋਵਾਂਗੇ ਤੁਹਾਡੀ ਡਿਗਰੀ ਚ ਵੈਸੇ ਉਹ ਕੈਲਕੂਲੇਟਰ ਵਗੈਰਾ ਬਣਵਾਣਾ ਤੇ
ਹਾਂਜੀ ਉਹ ਤਾਂ ਹੋ ਗਿਆ, ਕੈਲਕੂਲੇਟਰ 'ਤੇ ਵਰੀ ਪਹਿਲੇ ਦਾ ਹੋ ਗਿਆ
ਅੱਛਾ
ਅੱਜ ਕੱਲ੍ਹ ਤਾਂ ਕੁਛ ਹੋਰ ਸਿਖਾ ਰਹੇ ਨੇ ਸਰਕਲ ਸਪਿਨਰ ਬਣਾਉਣਾ ਕੁਛ
ਅੱਛਾ- ਅੱਛਾ
ਹਾਂਜੀ ਕਿਸੀ ਪਿਕ ਬਣਾਉਣਾ ਉੱਧਰ
ਹਾਂ ਇਹ ਹੈ ਕਿ ਜਿੰਨੀ ਸਕਿੱਲ ਤੁਸੀਂ ਡਿਵਲਪ ਕਰ ਲਓਗੇ ਓਨਾ ਤੁਹਾਡੇ ਵਾਸਤੇ ਵਧੀਆ ਹੈ ਓਕੇ ਹੋਰ ਤੁਹਾਡੀ ਤੁਹਾਨੂੰ ਅੱਗੇ ਹੋਰ ਚਾਂਸ ਮਿਲਣਗੀਆਂ, ਇੱਦਾਂ ਅਪੋਰਚੁਨਿਟੀਆਂ ਮਿਲਣਗੀਆਂ
ਹਾਂਜੀ ਉਹ ਹੁਣ ਤੇ ਗੇਮ ਦਾ ਚੱਲ ਰਿਹਾ ਜਾਵਾ ਸਕ੍ਰਿਪਟ ਚੱਲ ਰਹੀ ਹੈ ਨਾ ਗੇਮਿੰਗ ਤੇ ਚੱਲ ਰਿਹਾ ਅੱਜ- ਕੱਲ੍ਹ ਕੰਮ
ਹਾਂ ਉਹੀ ਹੈ ਮਤਲਬ ਲੈਪਟੋਪ ਦਾ ਬੜਾ ਜ਼ਰੂਰੀ ਹੈ
ਮੇਨ ਰੋਲ ਹੈ ਲੈਪਟੋਪ ਦਾ
ਆਪਣਾ ਜਿਹੜਾ ਹੈ ਸਾਰਾ ਐਡੀਟਿੰਗ ਵਗੈਰਾ ਹੋਰ
ਹਾਂ ਐਡੀਿਟਿੰਗ ਕੀ ਹੈ ਮੇਨ ਤਾਂ ਐਡੀਿਟਿੰਗ ਹੀ ਹੁੰਦੀ ਵਿੱਚ ਅੱਜ ਕੱਲ੍ਹ ਦੇ ਚੈਟ ਜੀਬਟੀ ਆ ਗਿਆ ਕੁਛ ਵੀ ਹੋ ਜਾਂਦਾ
ਹਾਂ ਚੈਟ ਜੀਬੀਟੀ ਦਾ ਬੜਾ ਫਾਇਦਾ ਹੋਇਆ
ਕੁਝ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਹੁਣ ਡਿਵਲੋਪਰ ਨੂੰ ਚੈਟ ਜੀਬੀਟੀ ਤੋਂ ਪੁੱਛੋ, ਕੁਛ ਵੀ ਕਰ ਲਓ
ਹਾਂਜੀ- ਹਾਂਜੀ ਜਿਹੜਾ ਇਹ ਲੋਕਾਂ ਦਾ ਕੰਮ ਬੜਾ ਸਰਲ ਹੋ ਗਿਆ ਹੈ ਪਹਿਲਾਂ ਜਿਹੜਾ ਇਹ ਇੰਨਾਂ ਅੱਠ- ਅੱਠ ਘੰਟੇ ਲੱਗਦੇ ਸੀ ਇੱਕ- ਇੱਕ ਵੀਡੀਓ ਨੂੰ ਐਡਿਟ ਕਰਨ ਵਾਸਤੇ ਉਹਨੂੰ ਜਨਰੇਟ ਕਰਨ ਵਾਸਤੇ ਤੇ ਹੁਣ ਤੇ ਮਿੰਟਾਂ ਦਾ ਕੰਮ ਹੋ ਗਿਆ ਚੈਟ ਜੀਬੀਟੀ ਨਾਲ
ਹਾਂਜੀ ਉਹ ਤਾਂ ਹੈ, ਕੁਛ ਵੀ ਹੋ ਸਕਦਾ ਚੈਟ ਜੀਬੀਟੀ ਨਾਲ
ਹਾਂ, ਨਾਲੇ ਸਾਡੇ ਇੱਕ ਰਿਸ਼ਤੇਦਾਰ ਹੈਗੇ ਸੀ, ਉਹਨਾਂ ਨੇ ਵੀ ਜਿਹੜਾ ਮਤਲਬ, ਦੋ ਮਹੀਨੇ ਦਾ ਕੋਰਸ ਕੀਤਾ, ਇਹਦੇ ਚ ਏ ਆਈ ਚ, ਉਹਨਾਂ ਦਾ ਜਿਹੜਾ ਮਤਲਬ ਅੱਛਾ ਪੈਕੇਜ ਲਗਿਆ, ਉਹਨੇ ਅੱਛੀ ਕੰਪਨੀ ਚ ਇੱਕ ਤੇ ਉਹ ਜਿਹੜਾ ਕੰਪਨੀ ਨੂੰ ਉਹ ਮਤਲਬ ਉਹਦੀ ਮਾਰਕੀਟਿੰਗ ਕਰਦੇ ਨੇ ਏ ਆਈ ਦੇ ਨਾਲ। ਹਾਂ, ਤੇ ਉਹਨਾਂ ਦਾ ਅੱਛਾ ਪੈਜ ਲੱਗਿਆ ਤੇ ਉਹੀ ਅੱਜ-ਕੱਲ੍ਹ ਜੋਬਾਂ ਜਿਹੜੀਆਂ ਨੇ ਉਹ ਸਾਰੀਆਂ ਸ਼ਿਫਟ ਹੋ ਰਹੀਆਂ ਨੇ ਏ ਆਈ ਵੱਲ। ਤੇ ਜਿੰਨਾ ਵੀ ਜਿਹੜਾ ਕੰਮ ਹੈਗਾ ਹੈ ਸਾਰਾ ਮੈ ਹੁਣ ਏ ਆਈ ਦੇ ਬੇਸਿਸ ਤੇ ਹੋ ਗਿਆ, ਸਿਫਟ ਹੋ ਗਿਆ।
ਬਸ ਥੋੜ੍ਹੀ ਜਹੀ ਸਕਿੱਲ ਚਾਹੀਦੀ, ਕਿ ਗੂਗਲ ਕੰਪਨੀ ਹੈਗੀ ਜਿਹੜੀ ਮਾਈਕਰੋਸੋਫਟ ਤੇ ਕੰਪਨੀਆਂ ਹੈਗੀਆਂ ਵੱਡੀ -ਵੱਡੀ, ਹੈਂ ਬਸ ਉਹਨਾਂ ਨੇ ਥੋੜ੍ਹੀ ਬਹੁਤੀ ਸਕਿੱਲ ਦੇਖਣੀ ਹੈ, ਬਾਕੀ ਉਹਨਾਂ ਨੂੰ ਪਤਾ ਹੀ ਇਹਏ ਆਈ ਦਾ ਜ਼ਮਾਨਾ ਤੇ ਕੁਛ ਵੀ ਹੋ ਸਕਦਾ, ਬਸ ਸਕਿਲ ਦੇਖਣਗੇ। ਬਾਕੀ ਦੇਖਦੇ ਹਾਂ, ਟਰਾਈ ਕਰਾਂਗੇ ਇੱਕ ਵਾਰੀ।
ਹਾਂ, ਟਰਾਈ ਕਰਿਓ, ਮਤਲਬ ਅੱਛੀ ਚੀਜ਼ ਹੈ। ਨਾਲੇ ਆਪਣਾ ਥੋੜਾ ਹੁਣ ਰਿਜ਼ਿਊਮ ਵਗੈਰਾ ਬਣਾਣਾ ਵੀ ਥੋੜਾ ਸਿੱਖ ਲਓ ਜਿੱਦਾਂ ਮਤਲਬ ਤੁਸੀਂ ਕੰਪਨੀਆਂ ਚ ਆਪਣੇ- ਆਪ ਅਪਲਾਈ ਕਰੋ।
ਹਾਂਜੀ, ਰਜਿਊਮ ਤੇ ਬਣਾਇਆ ਆਪਣਾ
ਅੱਛਾ-ਹਾਂ, ਉਹ ਵੀ ਕਈ ਵਾਰ ਕੀ ਆਉਂਦਾ ਹੈ ਆਪਣਾ ਬ ਐਚ ਆਰ ਦੇ ਨਾਲ ਇੰਟਰਵਿਊ ਵਗੈਰਾ ਵਾਕਿਗ ਇੰਟਰਵਿਊ ਦੇਈਏ ਨਾਲ ਥੋੜਾ ਲਿੰਕ ਬਣਾਈਏ ਤਾਂ ਹੋ ਜਾਂਦਾ ਹੈ ਫਿਰ ਬਾਕੀ ਸਹੀ ਹੈ ਵਧੀਆ।
ਦੇਖਦੇ ਹਾਂ ਬਾਕੀ ਕੀ ਬੰਦਾ ਅੱਗੇ।
ਹਾਂਜੀ-ਹਾਂਜੀ। ਚਲੋ, ਬਹੁਤ ਵਧੀਆ ਲੱਗਿਆ, ਤੁਹਾਡੇ ਨਾਲ ਗੱਲ ਕਰਕੇ ਬਾਏ। ਹਾਂਜੀ-ਹਾਂਜੀ, ਕਰਦਾ ਕੋਲ ਹੈਨਾ ਉਠਕੇ ਫਰੀ ਹੋਕੇ।
ਕੋਈ ਨੀ।
ਓਕੇ ਜੀ, ਸਤਿ ਸ਼੍ਰੀ ਅਕਾਲ।